ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ
ਵਧੀਆ ਜੀ ਵਧੀਆ ਸੁਣਾਓ
ਬਸ ਸਭ ਵਧੀਆ ਹੋਰ ਕੀ ਕਰ ਰਹੇ ਸੀ
ਮੈਂ ਕੋਲਡ ਕੌਫੀ ਬਣਾ ਰਹੀ ਸੀ ਬਹੁਤ ਗਰਮੀ ਹੋ ਗਈ ਹੈ ਕੋਲਡ ਕੌਫੀ ਇੰਨਾ ਮਨ ਕਰੇ ਸੀ
ਅੱਛਾ ਅੱਛਾ ਕੋਲਡ ਕੌਫੀ ਕਿਵੇਂ ਬਣਾਉਂਦੇ ਹੋ ਤੁਸੀਂ
ਨਾ ਮੈਂ ਕਦੇ ਟਰਾਈ ਮੈਂ ਸਿੰਪਲ ਕਾਫੀ ਟਰਾਈ ਕੀਤੀ ਪਰ ਕੋਲਡ ਕਫੀ ਕਦੀ ਟਰਾਈ ਨਹੀਂ ਕੀਤੀ
ਅੱਛਾ ਕਿਵੇਂ ਬਨਾਉਂਦੇ ਹੋ ਤੁਸੀਂ
ਪਹਿਲੇ ਕੌਫੀ ਔਰ ਉਹ ਚੀਨ
ਤੁਹਾਡੀ ਆਵਾਜ਼ ਨਾ ਕੱਟੀ ਕੱਟੀ ਆ ਰਹੀ ਹੈ
ਮੈਂ
ਹਾਂਜੀ
ਹਾਂਜੀ ਹਾਂਜੀ ਹਾਂਜੀ ਹਾਂਜੀ
ਅੱਛਾ ਹਾਂਜੀ ਹਾਂਜੀ
ਉਹ ਬਹੁਤ ਚੰਗਾ ਤੇ ਅੱਛਾ ਚਾਰ ਚਮਚ ਚੀਨੀ ਦੇ ਥੋੜੀ ਸੀ
ਕੋਈ ਕੋਈ ਮਿਲਾਈ ਵੀ ਪਾਉਂਦਾ ਨਾ ਵਿੱਚ
ਮੈਂ ਤੁਨੂੰ ਦੇਖਿਆ ਸੀ ਇੱਕ ਕੋਈ ਕੋਈ ਮਲਾਈ ਵੀ ਪਾਉਂਦਾ ਫਿਰ ਆਈਸ ਕਰ੍ਰੀਮ
ਥੋੜਾ
ਅੱਛਾ ਅੱਛਾ
ਕਿ
ਇੱਕ ਤਾਂ ਕਾਫੀ -ਕਾਫੀ ਬਣਾਉਣ ਵਾਲੀ ਮਸ਼ੀਨ ਵੀ ਹੁੰਦੀ ਹੈ ਨਾ, ਬ ਐਵੇਂ ਇੱਕ ਵਾਰੀ ਪਾਓ ਵਿੱਚ ਤੇ ਕਾਫੀ ਮਤਲਬ ਉਹ ਮਤਲਬ ਜਿਹੜੇ ਘੋਲਣ ਵਾਲੇ ਚਮਚੇ ਨਾਲ ਕਰਨੇ ਆ, ਉਹ ਵੈਸੇ ਆਰਾਮ ਨਾਲ ਘੁਲ ਜਾਂਦੀ ਹੈ। ਮੈਂ ਸੋਚ ਰਹੀ ਉਹ ਲੈ ਕੇ ਆਵਾਂਗੀ ਕਿੱਧਰੋਂ?